ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ ਬੜਾ ਡੀਲਾ ਬੋਲਦੇ ਪਏ ਹੋ ਅੱਜ
ਹਾਂਜੀ ਥੋੜ੍ਹਾ ਫੀਵਰ ਚੜਿਆ ਹੋਇਆ ਅੱਜ
ਉਹਹ ਮੌਸਮ ਚੇਂਜ ਹੁੰਦਾ ਪਿਆ ਹੁਣ ਬਾਰਿਸ਼ਾਂ ਦਾ ਤਾਂ ਧਿਆਨ ਰੱਖੋ ਆਪਣਾ
ਹਾਂਜੀ ਇਹ ਮੌਸਮ ਚੇਂਜਿੰਗ ਕਰਕੇ ਹੋਇਆ ਮੈਨੂੰ ਲੱਗਦਾ
ਹਾਂਜੀ ਹਾਂਜੀ ਤਾਂ ਬਾਰਿਸ਼ ਪੈਂਦੀ ਪਈ ਏ ਨਾ ਹੁਣ ਰਾਤੀ
ਹਾਂਜੀ ਉਹ ਫਿਰ ਰਾਤੀ ਨਾ ਕੇ ਨਾ ਕੂਲਰ ਅੱਗੇ ਸੋ ਗਈ ਨਾ
ਤੇ ਹੋ ਤੇ ਤੁਸੀਂ ਤਾਂ ਆਪੇ ਕੰਮ ਖ਼ਰਾਬ ਕਰਦੇ ਪਏ ਹੋ ਆਪਣਾ
ਫਿਰ ਉਹ ਸਫੋਕੇਸ਼ਨ ਵਾਲਾ ਮੌਸਮ ਹੈ ਨਾ ਪਸੀਨਾ ਆਇਆ ਹੋ ਜਾਂਦਾ ਹੋਆ ਹੁੰਦਾ ਏਦਾ ਇੰਨਾ ਜ਼ਿਆਦਾ ਤੇ ਫੇਰ ਉਹਦੇ ਕਰਕੇ ਚਿਪ ਚਿਪਾਟ ਹੋ ਰਹੀ ਹੁੰਦੀ ਹੈ
ਨਹੀਂ ਤਾਂ ਪਸੀਨੇ ਕਰ ਜਾ ਕਰ ਕਰ
ਕੱਲ੍ਹ ਮੇਰੇ ਤੋਂ ਗ਼ਲਤੀ ਹੋ ਗਈ ਨਾ ਮੈਂ ਡਿਨਰ ਬਣਾਉਂਦੀ ਪਈ ਸੀ ਡਿਨਰ ਬਣਾਉਂਦੇ ਬਣਾਉਂਦੇ ਮੈਨੂੰ ਇੰਨਾ ਪਸੀ ਪਸੀਨਾ ਆਇਆ ਮੈਂ ਪਸੀਨੇ ਨਾਲ ਹੀ ਵਾਸ਼ਰੂਮ ਚ ਚਲੀ ਗਈ। ਫੇਿਰ ਫਟਾਫਟ ਉਹੀ ਨਾ ਨੂੰ ਲਿੱਤੀ ਤਾਂ ਹੀ ਉਹ ਕਰਕੇ ਮੈਨੂੰ ਲੱਗਦਾ ਹਾਂਜੀ।
ਅੱਗੇ ਤੋਂ ਨਾ ਕਰਨਾ ਇਸ ਤਰ੍ਹਾਂ ਰ ਫਿਰਰ ਦੇਖੋ ਘਰ ਦੀ ਹੋਰ ਹੈ ਤੁਸੀਂ ਅਗੇ ਤੁਹਾਨੂੰ ਹੀ ਘਰ ਸੰਭਾਲ ਲੈ ਘਰ। ਦਾ ਸਾਰਾ ਕੰਮ ਵੀ ਔਰਤ ਨੂੰ ਹੀ ਕਰਨਾ ਪੈਂਦਾ ਤੇ ਫੇਿਰ ਆਪਣਾ ਖਿਆਲ ਨ ਰੱਖ ਤਾਂ ਮੁਸ਼ਕਿਲ ਹੋ ਜਾਏਗੀ ਮੈਂ ਵੀ ਪਹਿਲੇ ਬੜੀ ਅਲਗਰ ਸੀਗੀ ਪਰ ਮੈਂ ਹੁਣ ਪਹਿਲੇ ਮੈਂ ਸੋਚਿਆ ਮੈਂ ਸਭ ਦਾ ਧਿਆਨ ਰੱਖਣਾ ਤੇ ਮੈਨੂੰ ਫਿਰ ਆਪਣਾ ਧਿਆਨ ਪਹਿਲੇ ਰੱਖਣਾ
ਹਾਂਜੀ ਹਾਂਜੀ ਇਹੀਓ ਗੱਲ ਹੈਗੀ ਠੀਕ ਕਹੀ ਹੈ ਤੁਸੀਂ ਆਪਣਾ ਧਿਆਨ ਰੱਖਾਂਗੇ ਤਾਹੀਓਂ ਸਭ ਦਾ ਧਿਆਨ ਰੱਖ ਪਾਵਾਂਗੇ
ਚ ਸੀ ਨਹੀਂ ਨਹੀਂ ਬੱਚੇ ਪਹਿਲੇ ਹੈਗੇਏ ਨੇ ਹਸਬੈਂਡ ਪਹਿਲੇ ਹੈਗੇਏ ਨੇ ਘਰ ਦੇ ਬਾਕੀ ਪਰ ਜੇ ਸਾਡਾ ਇ ਸਰੀਰ ਨੀ ਠੀਕ ਹੋਏਗਾ ਕਿਸ ਤਰ੍ਹਾਂ ਦੂਜੇ ਦਾ ਖ਼ਿਆਲ
ਹਮ ਜੀ ਉਹ ਕਹਿੰਦੇ ਨਾ ਕਦੀ ਕਦੀ ਸਵਾਰਥੀ ਬਣਨਾ ਪੈਂਦਾ ਆਪਣੇ ਵਾਸਤੇ
ਆਪਣੇ ਵਾਸਤੇ ਨੀ ਹੈ ਵੀ ਅਸੀਂ ਸ ਇਹਨਾਂ ਵਾਸਤੇ ਬੰਦੇ ਪਏ ਹੈ ਸਵਾਰਥੀ ਰ ਤਾਂ ਹੈ ਨਾ ਵਤੀ ਹੈਗਾ ਕਿਉਂਕਿ ਔਰਤ ਆਪਣੇ ਵਰਹੇ ਵਾਸਤੇ ਸਵਾਰਥੀ ਹੁੰਦੀ ਹੀ ਨੀ
ਕਰਦੀ ਨ ਸਹੀ ਕਹਿ ਰਹੇ ਹੋ ਸਾਡੇ ਇੱਥੇ ਨਾ ਉਹ ਮਾਰਟ ਖੁੱਲਿਆ ਹੋਇਆ ਮੈਂ ਉੱਥੇ ਜਾਂਦੀ ਹਾਂ ਉੱਥੇ ਵੀ ਇੱਕ ਦੋ ਦੋ ਦੋ ਘੰਟੇ ਖੜੀ ਰਹਿੰਦੀ ਆਾਂ ਮੈਨੂੰ ਲੱਗਦਾ ਉਹਦੇ ਕਰਕੇ ਵੀ ਮੈਨੂੰ ਕੁਛ ਓਇਓ ਉਹ ਉੱਥੇ ਦੁੱਧ ਸਬਜ਼ੀਆਂ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਜੋ ਤੁਾਨੂੰ ਮੌਲਾਂ 'ਚ ਥੋੜ੍ਹੀ ਦੋ ਪੈਸੇ ਮਹਿੰਗੀਆਂ ਮਿਲਦੀਆਂ ਨੇ ਉੱਥੇ ਸਸਤੀਆਂ ਮਿਲ ਜਾਂਦੀਆਂ ਨੇ ਜ਼ਰਾਂ
ਅੱਛਾ ਕੀ ਨਾਂ ਹੈ ਉਹਦਾ ਭੈਣ ਜੀ ਤੁਹਾਨੂੰ ਵੀ ਦੱਸੋ ਅਸੀਂ ਵੀ ਸਰਚ ਕਰਾਂਗੇ ਇੱਥੇ
ਉਹ ਸਾਡੇ ਇੱਥੇ ਹੀ ਖੁੱਲ੍ਹਿਆ ਹੋਇਆ ਮਾਰਟ ਨਾ ਉਹ ਮੈਂ ਉਹਨੂੰ ਬਲਕਿ ਪੁੱਛਿਆ ਸੀ ਕਿ ਤੁਸੀਂ ਇ ਇਹਦੀਆਂ ਕੁਛ ਬ੍ਰਾਂਚਾਂ ਵੀ ਕਹਿੰਦੇ ਵੀ ਕਾਮ ਵਧੇਗਾ ਤੇ ਫਿਰ ਹਮ ਅਸੀਂ ਬ੍ਰਾਂਚ ਵੀ ਅਸੀਂ ਦੂਜੀ ਜਗ੍ਹਾ ਖੋਲਾਂਗੇ ਫਿਰ ਤੁਹਾਨੂੰ ਦੱਸਾਂਗੇ ਹਾਲੇ ਤਾਂ ਸਾਡੇ ਇੱਥੇ ਉਹਨਾਂ ਨੇ ਸ਼ੁਰੂ ਹੀ ਕੀਤਾ ਛੇ ਮਹੀਨੇ ਹੋਏ ਨੇ
ਬਹੁਤ ਚੰਗੀ ਗੱਲ ਹੈ ਕੀ ਰੇਟ ਮਿਲਦਾ ਦੁੱਧ ਵਗੈਰਾ ਵੀ ਮਿਲਦਾ
ਹਾਂਜੀ ਦੁੱਧ ਪੰਜਾਹ ਰੁਪਏ ਜਿਸ ਤਰ੍ਹਾਂ ਕਿੱਲੋ ਅਮੂਲ ਦਾ ਸਬਜ਼ੀਆਂ ਵੀ ਪੈਕ ਬਣਾਏ ਹੋਏ ਨੇ ਵੱਡੇ ਵਧੀਆ- ਵਧੀਆ ਜਯੇ ਦਸ -ਦਸ ਰੁਪਏ ਦੀ ਹਰ ਸਬਜ਼ੀ ਦਾ ਪੈਕ ਮਿਲ ਜਾਂਦਾ ਪੈਕੇਟ 'ਚ
ਦੱਸੋ ਸਬਜੀ ਇੰਨੀ ਮਹਿੰਗੀ ਹੋਈ ਪਿਆਜ
ਹਾਂਜੀ ਪਿਆਜ ਵੀ ਇੱਥੇ ਤੀਹ ਰੁਪਏ ਕਿੱਲੋ ਹੋਗੇ ਨੇ ਤੀਹ ਦੇ ਦੋ ਤੀ ਕਿਤੇ ਡੇਢ ਕਿੱਲੋ
ਦੱਸੋ ਅਸੀਂ ਚਾਲੀ ਰੁਪਏ ਕਿੱਲੋ ਲੈ ਕੇ ਆਏਆਾਂ ਕੱਲ
ਹਾਂਜੀ ਹੋਰ -ਹੋਰ ਜਿਸ ਜਿਸ ਤਰ੍ਹਾਂ ਆਲੂ ਹੋ ਗਏ ਨੇ ਆਲੂ ਦਸ ਰੁਪਏ ਕਿੱਲੋ ਪੰਜ ਰੁਪਏ ਕਿੱਲੋ ਟਮਾਟਰ ਵੀ ਵੀਹ ਰੁਪਏ ਰੁਪਏ ਕਿੱਲੋ ਹਰੀ ਮਿਰਚ ਬਿਲਕੁਲ ਫਰੈਸ਼ ਦਸ ਰੁਪਏ ਦਾ ਪੈਕੇਿਟ
ਦੱਸੋ
ਬਹੁ ਬਹੁਤ ਚੀਜ਼ਾਂ ਆ ਗਈ ਨੇ ਮਤਲਬ ਬੈਨੀਫਿਟ ਬੜਾ ਆ ਗਿਆ ਉਹਦੇ ਉਹ ਥੋੜ੍ਹਾ ਇਹੀ ਹੋ ਗਿਆ ਨਾ ਥੋੜ੍ਹਾ ਟਾਈਮ ਤੋਂ ਪਹਿਲੇ ਚਲੇ ਜਾਓ
ਭੀੜ ਹੋ ਜਾਂਦੀ ਹੈ ਨਾ ਉੱਥੇ ਬਹੁਤ ਜਿਆਦਾ ਫੇਰ ਬਸ ਲੋਕਾਂ ਦੀ ਇਹੀਓ ਗੱਲ ਬੁਰੀ ਲੱਗਦੀ ਏ। ਹਾਂਜੀ
ਮੇਰੀ ਬੇਟੀ ਨਾ ਉਹ ਕਰਦੀ ਏ ਕੀ ਕਹਿੰਦੇ ਨੇ ਉਥੋਂ ਮੰਗਵਾਉਂਦੀ ਏ। ਜੈਪਟੋ ਨਹੀਂ ਨਹੀਂ ਜੈਪਟੋ ਕਰਦੀ ਹੈ ਸਬਜ਼ੀ ਵਗੈਰਾ।
ਅੱਛਾ ਅੱਛਾ
ਹਮ ਤੇ ਉਹ ਵੀ ਮੈਨੂੰ ਚੰਗਾ ਲੱਗਦਾ ਕਿਉਂਕਿ ਉਹ ਵੀ ਛੋਟੇ ਛੋਟੇ ਪੈਕੇਟ ਹੀ ਆਦੀ ਹੈ ਸਬਜ਼ੀ
ਹਾਂ ਲੇਕਿਨ ਉਹ ਇਹ ਹੈਗਾ ਕਿ ਅ ਜਿੱਦਾਂ ਅਸੀਂ ਔਨਲਾਈਨ ਸ਼ੋਪਿੰਗ ਕਰਦੇ ਹਾਂ ਨਾ ਜ ਮੰਗਵਾਉਂਦੇ ਹਾਂ ਤੇ ਉਹ ਸਾਫ ਸੁਥਰੀ ਚੀਜ਼ ਦੇ ਕੇ ਜਾਂਦੇ ਨੇ ਲੇਕਿਨ ਇੱਥੇ ਜ ਜੀ ਐਸ ਟੀ ਵਗੈਰਾ ਵੀ ਲੱਗਦੀ ਹੈ ਨਾ
ਅਸੀਂ ਕਿੰਨਨੀ ਜਾਂਦੇ ਹਰ ਐੰਨੀ ਸੋਹਣੀ ਹੈੱਡੀ ਕਿ ਮੈਂ ਹਫ਼ਤੇ ਬਾਅਦ ਬਣਾਈ ਲਿਆਣ ਤੋਂ ਵੀ ਮੰਗਵਾਨ ਤੋਂ ਵੀ ਹਫ਼ਤੇ ਬਾਅਦ ਇੰਨੀ ਵਧੀਆ
ਕਹਿੰਦੇ ਪਏ ਹੋ
ਮੇਰਾ ਤੇ ਬੜਾ ਦਿਲ ਖੁਸ਼ ਹੋਇਆ ਦੇਖ ਕੇ ਫਿਰ ਮੈਂ ਕਿਹਾ ਹੁਣ ਨੀ ਜਾਣਾ ਮੈਂ ਸੋਮ ਬਾਜ਼ਾਰ ਹੁਣ ਤਾਂ ਮੈਂ ਇੱਥੋਂ ਹੀ ਮੰਗਵਾਵਾਂਗੇ ਫਿਰ। ਆਨਲਾਈਨ ਸ਼ੋਪਿੰਗ ਤੇ ਮੈਨੂੰ ਸਭ ਤੋਂ ਵਧੀਆ ਸਬਜ਼ੀ ਲੱਗੀ ਹੈ ਸਬਜ਼ੀ ਮੰਗਵਾਉਣਾ ਸਭ ਤੋਂ ਵਧੀਆ।
ਸਭ ਤੋਂ ਵਧੀਆ ਵੈ।
ਹਾਂ ਔਰ ਕਈ ਚੀਜ਼ਾਂ ਘਰ ਦੀਆਂ ਜਿਸ ਤਰ੍ਹਾਂ ਗਰੋਸਰੀ ਸੇਲ ਹੁੰਦਾ ਉਹ ਵੀ। ਅਸੀਂ ਇੱਕ ਸੌ ਇੱਕ ਸੌ ਪੈਂਹਠ ਲਿਆਂਦੇ ਹਾਂ ਇੱਥੋਂ ਇੱਕ ਸੌ ਪੰਜਾਹ ਰੁਪਏ ਦਾ ਆਦਾ ਏ।
ਹਾਂਜੀ ਉਹ ਸੇਲ ਚੱਲ ਰਹੀ ਹੁੰਦੀ ਹੈ ਨਾ ਜਦੋਂ ਤੋਂ ਫਿਰ ਉਹ ਘਟ ਕਰ ਦਿੰਦੇ ਨੇ ਰੇਟ।
ਉਹ ਦੇਖਦੇ ਰਹੋ ਆਪਣਾ ਤਾਂ ਕੀ ਹੋ ਗਿਆ ਦੇਖਦੇ ਰਹੋ ਉਹਨੂੰ ਚੈੱਕ ਕਰਦੇ ਰਹੋ। ਜਦੋਂ ਸੇਲ ਯਾ ਕਹਿੰਦੇ ਕਿ ਸਵੇਰੇ ਵੈਸੇ ਪੰਜ ਵਜੇ ਤੋਂ ਪਹਿਲੇ ਵੀ ਬੁੱਕ ਕਰਵਾਓ ਨਾ ਜੇ ਆਪਣਾ ਸਮਾਨ ਤੁਸੀਂ ਕਰਵਾ ਦਿਉ। ਤਾਂ ਵੀ ਤੁਹਾਨੂੰ ਕਹਿੰਦੇ ਉਹ ਠੀਕ ਮਿਲ ਜਾਂਦਾ। ਹਾਂਜੀ ਸਵੇਰੇ ਰਾਤੀ ਦਸ ਵਜੇ ਤੋਂ ਬਾਰਾਂ ਵਜੇ ਤੋਂ ਬਾਅਦ ਸਵੇਰੇ ਪੰਜ ਵਜੇ ਤੋਂ ਪਹਿਲੇ ਨਾਲ ਪੰਜ ਰੁਪਏ ਦੇ ਪਿਆਜ਼ ਵੀ ਆਦੇ ਨੇ ਇੱਕ ਕਿੱਲੋ ਸੌ ਰੁਪਏ ਦੀ ਜੇ ਤੁਸੀਂ ਚੀਜ਼ਾਂ ਮੰਗਾਦੇ ਹੋ। ਸੌ ਰੁਪਏ ਦੀ ਸ਼ੋਪਿੰਗ ਕਰਦੇ ਹੋ ਤਾਂ ਹਾਂਜੀ ਪੰਜ ਰੁਪਏ ਕਿੱਲੋ ਫਿਰ ਤੁਹਾਨੂੰ ਪਿਆਜ ਮਿਲ ਜਾਂਦੇ ਨੇ।
ਚਲੋ ਤੁਹਾਡੇ ਨਾਲ ਗੱਲ ਕਰਨ ਤੋਂ ਬਹੁਤ ਸਾਰੀਆਂ ਚੀਜ਼ਾਂ ਪਤਾ ਚੱਲਦੀਆਂ। ਤੁਹਾਡੇ ਨਾਲ ਮੈਨੂੰ ਬਹੁਤ ਗਿਆਨਵਾਨ
ਇਹ ਤੇ ਤੁਸੀਂ ਤੁਹਾਡਾ ਬੜਾਪਨ ਹੈ ਤੁਸੀਂ ਮੈਨੂੰ ਇਸ ਤਰ੍ਹਾਂ ਕਹਿੰਦੇ ਪਏ ਹੋ।
ਨਹੀਂ ਨਹੀਂ ਤੁਹਾਡੇ ਨਾਲ ਸੱਚੀ ਕਹਿੰਦੇ ਪਏ ਗੱਲ ਕਰਨ ਦੇ ਨਾਲ ਬੜਾ ਅੱਛਾ ਲੱਗਦਾ ਮੈਨੂੰ।
ਚਲੋ ਇਹ ਤੇ ਤੁਹਾਡਾ ਸਭਾਗਿਆ ਹੋਇਆ ਤੁਸੀਂ ਸਾਨੂੰ ਇਸ ਲਾਇਕ ਸਮਝਿਆ। ਉਹਦੇ ਵਾਸਤੇ ਤੁਹਾਡਾ ਬੜਾ ਬੜਾ ਧੰਨਵਾਦ। ਹੋਰ ਬਸ। ਹਾਂਜੀ ਬੱਚੇ ਤਾਂ ਠੀਕ ਨੇ ਬਸ ਉਹੀਓ ਨਾ ਮੇਰੀ ਤਬੀਅਤ ਥੋੜ੍ਹੀ ਅੱਜ ਇਸ ਤਰ੍ਹਾਂ ਹੀ ਹੋਈ ਹੋਈ। ਹੁਣ ਮੰਨ ਨੀ ਦਿਲ ਹੀ ਨੀ ਕਰਦਾ।
ਧਿਆਨ ਰੱਖਣਾ ਆਪਣੇ ਤਾਂ ਧਿਆਨ ਦੇਣਾ।
ਸਾਰਾ ਕੰਮ ਇਸ ਤਰ੍ਹਾਂ ਹੀ ਏਦਾ ਹੀ ਪਿਆ ਹੋਇਆ ਹਾਲੇ ਦਿਲ ਹੀ ਨਹੀਂ ਕਰਦਾ ਪਿਆ ਕੁਛ ਕਰਨ ਦਾ ਅੱਜ
ਅਸੀਂ ਤਾਂ ਸ਼ੁਰੂ ਵੀ ਨੀ ਕੀਤਾ ਹਜੇ ਹਾਲੇ ਤੱਕਰ
ਹਾਂਜੀ ਓਹੀ ਉਹ ਉਹੀ ਹੋਵੇ ਮੇਰਾ ਤਾਂ ਨਹੀਂ ਤਾਂ ਹਾਲੇ ਤੱਕ ਹੁਣੇੇ ਤੱਕ ਤਾਂ ਮੇਰਾ ਸਾਰਾ ਕੰਮ ਹੋ ਚੁੱਕਾ ਹੁੰਦਾ। ਨਾਸ਼ਤਾ ਨੂਸ਼ਤਾ ਕਰਕੇ ਚਲੇ ਗਏ ਨੇ। ਬੱਚੇ ਵੀ ਸਕੂਲੇ ਚਲੇ ਗਏ। ਇਹ ਵੀ ਚਲੇ ਗਏ ਨੇ ਬਸ ਇਹ ਹੁਣ
ਸਾਡੇ ਬੱਚਿਆਂ ਦੇ ਨੌ ਜੁਲਾਈ ਤੋਂ ਖੁੱਲਣੇ ਨੇ ਸਕੂਲ।
ਅੱਛਾ ਅੱਛਾ ਹਾਂਜੀ ਉਹ ਸਕੂਲਾਂ ਦੀ ਛੁੱਟੀਆਂ ਲੇਟ ਹੁੰਦੀਆਂ ਨੇ ਨਾ ਫਿਰ ਉਹਦੇ ਕਰਕੇ ਲੇਟ ਹੀ ਸਕੂਲ ਖੁੱਲ੍ਹਦੇ ਨੇ।
ਹਾਂਜੀ, ਹਾਂਜੀ।
ਕਿਹੜੀ ਕਿਹੜੀ ਕਲਾਸ ਚ ਬੱਚੇ ਹੋਗੇ ਇਹਦੇ
ਇੱਕ ਸੈਵਨਥ ਚਲਾ ਗਿਆ, ਇਕ ਟਵੈਲਥ ਚ ਏ।
ਅੱਛਾ ਜੀ।
ਹਾਂਜੀ।
ਹਾਂ ਤੁਸੀਂ ਹਾਊਸ ਵਾਈਫ ਹੋ।
ਹਾਂਜੀ ਹਾਂਜੀ ਮੈਂ ਹੁਣੇ ਦਵਾਈ ਹਾਊਸ ਵਈਫ ਹੈਗੀ ਹਾਂ ਵੈਸੇ ਮੈਂ ਮੈਡੀਕਲ ਹੀ 'ਚ ਕੰਮ ਕਰਦੀ ਹਾਂ
ਓਕੇ ਇਹ ਵੀ ਠੀਕ ਹੈ ਵੈਸੇ। ਚਲੋ ਮੈਡੀਕਲ ਦਾ ਤੁਹਾਨੂੰ ਗਿਆਨ ਵੀ ਹੋਵੇਗਾ ਫਿਰ ਮੈਨੂੰ ਕੋਈ ਦਵਾਈ ਦੱਸਦੇ ਨਾ ਤੁਸੀਂ
ਹਾਂਜੀ, ਹੁਣ ਤਾਂ ਤੁਸੀਂ ਪੈਰਾਸਟਾਮੋਲ ਇੱਕ ਮੰਗਵਾ ਲਓ ਜੇ ਤੁਹਾਨੂੰ ਬੁਖਾਰ ਲੱਗਦਾ ਪਿਆ। ਰਖੀ ਹੋਏ, ਘਰ-ਘਰ ਚ ਕਰੋਸੀਨ ਜਾਂ ਡੋਲੋ,
ਹਾਂ ਹੁਣੇ ਦੇਖਦੀ ਹਾਂ, ਮੈਂ ਉਹ ਸੋਚਦੀ ਪਈ ਸੀ, ਕਿ ਗੋਲੀ ਲਵਾਂ ਕਿ ਨਹੀਂ ਲਵਾਂ। ਕਿਉਂਕਿ ਮੈਨੂੰ ਨਾ ਆਪਣੀ ਬੋਡੀ ਚ ਜਾਨ, ਤਰ੍ਹਾਂ ਲੱਗਦਾ ਪਿਆ, ਜਿਸ ਤਰ੍ਹਾਂ ਸਰੀਰ ਮੇਰਾ ਟੁੱਟਦਾ ਪਿਆ, ਬੜਾ ਗਿਰਦਾ
ਹਾਂ ਤੇ ਤੁਹਾਨੂੰ ਬੁਖਾਰ ਚੜ੍ਹ ਗਿਆ ਫਿਰ,
ਹਾਂ ਮੈਨੂੰ ਲੱਗਦਾ ਪਿਆ, ਅੱਜ ਮੈਨੂੰ ਬੁਖਾਰ ਆ ਵਾ,
ਅੱਛਾ ਜੀ,
ਸਾਡੇ ਇੱਥੇ ਵੀ ਨਾ, ਬੜੀਆਂ ਮਤਲਬ ਏਦਾਂ ਦੀਆਂ ਚੀਜ਼ਾਂ ਆ ਗਈਆਂ ਨੇ, ਨਾ ਕਿ ਕੀ ਦੱਸਾਂ ਮੈਂ ਤੁਹਾਨੂੰ
ਅੱਛਾ ਇਹ ਤਾਂ ਬੜੀ ਅਜੀਬ ਗੱਲ ਹੈ ਭੈਣ ਜੀ।
ਹੂੰ, ਸਾਰੀ ਥਾਵਾਂ ਤੇ ਦੇਖੋ ਕੁਛ ਲੋਕ ਹੁੰਦੇ ਹੀ ਨੇ ਏਦਾਂ ਦੇ,
ਦੇਖੋ ਜੀ ਇੱਕ ਗੱਲ ਹੈ, ਜਿੱਦਾਂ ਦਾ ਹੈ ਉਹ ਉਦਾਂ ਦਾ ਹੀ ਹੈਗਾ ਤੁਸੀਂ ਆਪਾਂ ਦੱਸ
ਹੈਲੋ, ਤੁਹਾਡੀ ਆਵਾਜ਼ ਬੜੀ ਕਟ ਦੀ ਪਈ ਹੈ।
ਹਾਂਜੀ ਅਵਾਜ਼,
ਹਾਂਜੀ, ਹੁਣ ਆ ਰਹੀ ਹੈ।
ਮੈਂ ਕਿਆ
ਹੈਲੋ।
ਹੈਲੋ।
ਹਾਂਜੀ ਹੁਣ ਆ ਰਹੀ ਹੈ, ਤੁਹਾਡੀ ਆਵਾਜ਼
ਅੱਛਾ, ਹੁਣ ਆਉਂਦੀ ਪਈ।
ਹਾਂਜੀ, ਕਦੇ ਕਦੇ ਵਿੱਚ ਕੱਟ ਜਾਂਦੀ ਹੈ।
ਅੱਛਾ ਇੱਕ ਮਿੰਟ,
ਅੱਜ-ਕੱਲ੍ਹ ਮੌਸਮ ਕਰਕੇ ਵੀ ਡਿਸਟਰਬੈਂਸ, ਹੁੰਦੀ ਪਈ ਹੈ, ਨਾ ਮੈਨੂੰ ਲੱਗਦਾ ਹਾਂਜੀ ਉਹ ਮੌਸਮ ਕਰਕੇਂ ਹੋਈਏ ਮੈਨੂੰ ਲੱਗਦਾ।
ਹਾਂਜੀ-ਹਾਂਜੀ। ਹੋਰ ਦੱਸੋ ਕੀ ਬਣਾ ਲਿਆ ਅੱਜ?
ਅੱਜ ਅਸੀਂ ਦਾਲ ਵਾਲੇ ਪਰਾਂਠੇ ਬਣਾਏ ਸੀ। ਨਾਲ ਦਹੀਂ ਦਾ ਰਾਇਤਾ ਸੀ, ਅਚਾਰ ਸੀ। ਜਨੇ ਚਾਹ ਪੀਣੀ ਸੀ ਚਾਹ ਪੀ ਲਓ, ਜਨੇ ਲੱਸੀ ਪੀਣੀ ਸੀ ਲੱਸੀ ਪੀ ਲਓ ਜਿੰਨੇ ਦਹੀਂਂ ਮੱਠਾ ਉਹ ਦਹੀਂ ਖਾਦਾ ਸੀ, ਉਹ ਦਹੀਂ ਖਾ ਕੇ ਚਲੇ ਗਏ ਨੇ। ਨਾਸ਼ਤਾ ਤਾਂ ਮੈਂ ਵੀ ਕਰ ਲਿੱਤਾ। ਮੈਂ ਕਿਹਾ ਦਵਾਈ ਦਵਾਈ, ਖਾਣੀ ਆ ਫਿਰ ਹੈਲੋ ਹੈਲੋ, ਹੈਲੋ,